ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ
ਉਹ ਕੀ ਕਰ ਰਹੇ ਸੀ।
ਚਾਹ ਪੀ ਰਹੇ ਸੀ ਤੁਸੀਂ ਦੱਸੋ ਕੀ ਕਰ ਰਹੇ ਸੀ। ਹੋਰ ਵਧੀਆ ਹੈ।
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ
ਹੈਲੋ
ਮੈਂ ਕਿਹਾ ਹਾਂਜੀ ਵਧੀਆ ਤੁਸੀਂ ਦੱਸੋ ਕੀ ਚੱਲ ਰਿਹਾ
ਹੈਲੋ
ਹੈਲੋ ਆਵਾਜ਼ ਆ ਰਹੀ ਤੁਹਾਨੂੰ
ਮਾੜਾ ਤਾਂ ਉੱਚੀ ਬੋਲ ਪੋ
ਆਵਾਜ਼ ਆ ਰਹੀ ਹੈ ਤੁਹਾਨੂੰ
ਹਾਂ ਹੁਣ ਆ ਰਹੀ ਹੈ।
ਚਲੋ ਹੋਰ ਸੁਣਾਓ ਕੀ ਕਰ ਰਹੀ ਸੀ।
ਕੁਛ ਨੀ ਕਰ ਰਹੇ ਸੀ ਚਾਹ ਪੀਣ ਲੱਗ ਰਹੇ ਸੀ। ਨਮਿਤ ਕੇ ਸੈਰ ਕੁੜੀਆਂ ਪਈ ਉਹਦਾ ਸਿਰ ਦੁੱਖ ਰਿਹਾ
ਅੱਛਾ।
ਹੂ ਉਹ ਬਿਮਾਰ ਹੋ ਰਹਿ ਹੈ।
ਚਲੋ ਕੋਈ ਨੀ ਥੋੜੇ ਕੰਮ ਕੁਮ ਨਿੱਬੜ ਗਏ ਜੇ
ਨਾ ਹੀ ਰਹਿੰਦੇ ਨੇ ਵਿਚਾਲੇ ਹੀ ਰੋਕ ਤਾ ਵਿਚਾਰਾ ਵੇਟ ਕਰ ਰਿਹਾ ਚਾਰੇ ਧੀ ਆਣਗੀਆਂ ਫਿਰ ਕੋਈ ਸਾਫ ਕਰਾਂਗੇ। ਹੈਲੋ
ਹਾਂਜੀ, ਹਾਂਜੀ ਹੋਰ ਸੁਣਾਓ ਕੀ ਚੱਲ ਰਿਹਾ?
ਕੁਛ ਨੀ ਚੱਲ ਰਿਹਾ ਤੁਸੀਂ ਸੁਣਾਓ?
ਕੁਛ ਨਹੀਂ ਜੀ ਬਸ ਥੋੜ੍ਹੀ ਜਿਹੀ ਉਹ ਮਤਲਬ ਸਪੀਚ ਦੀ ਪ੍ਰੈਕਟਿਸ ਕਰ ਰਹੀ ਸੀ।
ਅੱਛਾ ਕਿਹੜੀ ਸਪੀਚ ਦੀ?
ਤੁਸੀਂ ਬੁਰਾ ਨਾ ਮੰਨੋ ਤੁਹਾਨੂੰ ਸੁਣਾਦਾ ਫਿਰ ਮੈਂ?
ਸੁਣਾ ਦਿਓ ਹੈਲੋ
ਹਾਂਜੀ, ਹਾਂਜੀ ਇੱਕ ਸੈਕਿੰਡ ਜੀ ਮੈਂ ਆਪਦਾ ਪਰਚਾ ਖੋਲ੍ਹ ਲਾਂ। ਟਾਈਮ ਲੱਗਦਾ ਮੈਨੂੰ ਪਰਚਾ ਖੋਲਣ ਵਿੱਚ ਹਾਂਜੀ ਐਕਚੁਅਲੀ ਮੇਰਾ ਨਾ ਮਤਲਬ ਟੋਪਿਕ ਇੱਦਾਂ ਹੈ ਕਿ ਪਰਿਵਾਰ ਦੇ ਫੈਸ਼ਨ ਟਰੈਂਡਸ ਲਈ ਮਨਾਉਣ ਵਾਸਤੇ ਵਿੱਚ ਅੱਜ ਕੱਲ੍ਹ ਬੱਚਿਆਂ ਨੂੰ ਆਪਣੇ ਪੇਰੈਂਟਸ ਨੂੰ ਫੈਸ਼ਨਾਂ ਵਾਸਤੇ ਜਾਂ ਫਿਰ ਕਿੱਦਾਂ ਮਨਾਉਂਦੇ ਨੇ ਕਿਵੇਂ ਮਨਾਉਣਾ ਚਾਹੀਦਾ ਹੈ।
ਅੱਛਾ
ਜੇ
ਜੇ ਫੈਸ਼ਨ ਆ ਉਹ ਤੋਂ ਉਹ ਹੋਵੇ ਫੇਰ ਤਾਂ ਮਨਾਉਣਾ ਔਖਾ ਮੁਸ਼ਕਿਲ ਆ ਵੀ ਜੇ ਆਪਾਂ ਜੱਗ ਭਾਉਂਦਾ ਨਾ ਪਹਿਣੀਏ ਵੀ ਆਪਾਂ ਛੋਟੇ ਕੱਪੜੇ ਪਾਈਏ ਫੇਰ ਤਾਂ ਮਾੜੀ ਗੱਲ ਆ ਬੱਚਿਆਂ ਦੀ ਵੀ ਆਪਦਾ ਤਨ ਤਾਂ ਢਕਿਆ ਹੋਇਆ ਹੋਣਾ ਚਾਹੀਦਾ।
ਤਨ ਢੱਕਿਆ ਹੋਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਬਟ ਅੱਜ ਕੱਲ੍ਹ ਸਿਰਫ਼ ਫੈਸ਼ਨ ਹੈ ਹੁਣ ਜਿਵੇਂ ਨਵੇਂ ਟਰੈਂਡ ਨੇ ਕੱਪੜਿਆਂ ਦੀ ਜਿਹਵੇਂ ਆਪਾਂ ਗੱਲ ਕਰਦੇ ਹਾਂ ਹੈ ਨਾ ਉਹੀ ਇੱਕ ਜੱਗ ਭਾਉਂਦਾ ਸਾਰਾ ਕੁਛ ਉਹਦੇ ਵਿੱਚ ਮਨ ਭਾਉਂਦਾ ਤਾਂ ਘੱਟ ਘੱਟ ਹੀ ਹੁੰਦਾ ਜਿੰਨਾ ਜੱਗ ਭਾਉਂਦਾ ਹੁੰਦਾ ਹੈ।
ਅੱਛਾ
ਹੁਣ ਪਰਿਵਾਰ ਵਾਲਿਆਂ ਨੂੰ ਜਦੋਂ ਦੇਖੋ ਸਹੀ ਹੋਇਆ। ਹਾਂ ਪਤਾ ਹੁਣ ਜਿਵੇਂ ਕਹਿ ਸਕਦੇ ਹੁਣ ਬੱਚੇ ਬਾਹਰ ਰਹਿੰਦੇ ਨੇ ਬਾਹਰ ਬੱਚਿਆਂ ਦਾ ਜੀਅ ਲੱਗਦਾ। ਉਸ ਤਰ੍ਹਾਂ ਨਾਲ ਪਾਉਣਾ ਪੈਂਦਾ ਉਹਨਾਂ ਨੂੰ ਵੀ
ਅੱਛਾ
ਹੁਣ ਦੇਖੋ ਅੱਜ ਕੱਲ੍ਹ ਜਿਹੜਾ ਫੈਸ਼ਨ ਹੈ ਬੜਾ ਆਰਾਮਦਾਇਕ ਫੈਸ਼ਨ ਹੁੰਦਾ ਅੱਜ ਕੱਲ੍ਹ ਮਤਲਬ ਐਵੇਂ ਨਹੀਂ ਹੈਗਾ ਕਿ ਛੋਟੇ ਕੱਪੜਿਆਂ 'ਚ ਹੀ ਆਰਾਮ ਆਉਂਦਾ ਹੈ ਨਾ ਹੁਣ ਓਵਰਸਾਈਜ਼ ਕੱਪੜੇ ਵੀ ਤਾਂ ਹੈਗੇ ਨੇ ਇੰਡੋ ਵੈਸਟਰਨ ਕੱਪੜੇ ਵੀ ਤਾਂ ਹੈਗੇ ਨੇ ਬਟ ਹੁਣ ਐਵੇਂ ਜੇ ਆਪਾਂ ਹਰ ਚੀਜ਼ ਹੋਛ ਹੋਛ। ਛੋਟੀ ਚੀਜ਼ 'ਤੇ ਹੀ ਸਖ਼ਤੀ ਵਰਤਾਂਗੇ ਫਿਰ ਇੱਦਾਂ ਤਾਂ ਪੋਸੀਬਲ ਨਹੀਂ ਹੈਗਾ ਨਾ ਅਤੇ ਬੱਚੇ ਲਈ ਵੀ ਇੰਬੈਰਸ ਹੋ ਜਾਂਦਾ ਬਾਹਰ ਕੱਪੜੇ ਪਾਉਣਾ ਬੱਚੇ ਦਾ ਕੋਂਨਫੀਡੈਂਸ ਵੀ ਘੱਟਦਾ ਜਦੋਂ ਜਿਦੇ ਕੱਪੜੇ ਘੱਟ ਵਧੀਆ ਹੁੰਦੇ ਨੇ
ਅੱਛਾ ਜੀ।
ਹਾਂਜੀ ਤਾਂ ਹੀ ਤਾਂ ਆਪਾਂ ਹਰ ਬੱਚੇ ਚ ਅੱਜ ਕੱਲ੍ਹ ਜਿੰਮ ਜੁਆਇਨ ਕਰਨ ਦੀ ਉਹ ਕਰਦੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਵਧੀਆ ਲੱਗੀਏ ਕਿਉਂਕਿਂ ਵਧੀਆ ਜ ਜਿੰਨਾ ਵਧੀਆ ਬੰਦਾ ਸਬ ਨੂੰ ਬਾਹਰੋਂ ਲੱਗਦਾ ਓਨਾ ਹੀ ਉਹਦਾ ਬੰਦੇ ਅੰ ਅੰਦਰੋਂ ਕੋਂਨਫੀਡੈਂਸ ਵੱਧਦਾ ਹੈ।
ਅੱਛਾ।
ਹਾਂਜੀ ਹੋਰ ਸੁਣਾਓ
ਹੋਰ ਵਧੀਆ ਤੁਸੀਂ ਸੁਣਾਓ
ਮੇਰੇ ਕੋਲ ਤਾਂ ਜੀ ਕੁਛ ਨੀ ਹੈਗਾ ਸੁਣਾਉਣ ਨੂੰ ਬਸ ਇਹੀ ਗੱਲਾਂ ਨੇ
ਸ਼ੋਪਿੰਗ ਕਰ ਲੀ ਤੁਸੀਂ ਟੋਪ ਟੂਪ ਲੈਣ ਨੂੰ ਕਹਿੰਦੇ
ਮੈਂ ਜੀ ਹਜੇ ਨਹੀਂ ਕੀਤੀ ਮਤਲਬ ਥੋੜ੍ਹੀ ਬਹੁਤ ਇੱਕ ਇੱਕ ਦੋ ਟੋਪ ਔਡਰ ਕੀਤੀ ਤੇ ਹੁਣ ਉਹ ਵੀ ਉਹ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਘਰਦਿਆਂ ਦੇ ਕਹਿੰਦੇ ਨੇ ਆਪਾਂ ਕੀ ਕਿਹਾ ਸੀ ਕਿ ਜਗ ਭੋਦੇ ਤੇ ਸਾਹਿਬ ਹਾਂਜੀ ਉਓਦਾਂ ਦਾ ਕੀਤਾ ਤਾਂ ਆ ਕਿਉਂਕਿ ਮਨ ਭਉਂਦਾ ਥੋੜ੍ਹਾ ਜਿਹਾ ਹੋਰ ਆ ਜਾਂਦਾ ਜਿਹਦੇ ਵਿੱਚ ਥੋੜ੍ਹੇ ਸਲੀਵਸ ਘੱਟ ਛੋਟੀਆਂ ਹੋ ਜਾਂਦੀਆਂ ਨੇ ਕਿ ਕੋਂਨਫੀਡੈਂਸ ਅਤੇ ਕੰਫਰਟੇਬਲ ਹੁੰਦੀਆਂ ਨੇ ਨਾ ਘੱਟ ਛੋਟੀਆਂ ਸਲੀਵਸ ਵਗੈਰਾ ਜਿਹੜੀਆਂ ਹੁੰਦੀਆਂ ਨੇ ਬਟ ਫਿਰ ਹੁਣ ਇਂ ਕੀ ਕਰ ਸਕਦੇ ਹ ਜਦੋਂ ਘਰ ਦੇ ਇੰਨਾ ਕਾਰਨ ਉਹਨਾਂ ਦੀ ਸੁਣਨੀ ਪੈਂਦੀ ਹੈ
ਹਾਂ ਜ਼ਰੂਰੀ ਆ ਸੁਣਣੀ ਦਾ ਹੋਰ
ਹੋਰ ਕੁਛ ਨਹੀਂ ਜੀ ਬਸ ਫਿਰ ਉਹੀ ਚੀਜ਼ਾਂ ਚੱਲ ਜਾਣਗੇ ਪਤਾ ਨਹੀਂ ਜੀ ਹਜੇ ਡੇਟ ਉਹਨਾਂ ਨੇ ਦੱਸੀ ਨਹੀਂ ਹੈਗੀ ਉੱਥੇ ਮੈਨਸ਼ਨ ਨਹੀਂ ਹੈਗੀ
ਕਿੰਨੇ ਕਿੰਨੇ ਦੇ ਲਏ ਨੇ
ਛੇਸੋ ਛੇਸੋ ਦੇ ਆਏ ਜੀ
ਅੱਛਾ ਦੋ ਘ ਫਿਰ ਚਾਰ ਲੈ ਲੈਣੇ ਤੇ
ਕਿਉਂਕਿ ਪਹਿਲਾਂ ਐਸੀ ਵੀਕ਼ ਇੱਕ ਵਾਰ ਮੰਗਵਾ ਕੇ ਬ ਕੱਪੜੇ ਦੀ ਕੁਆਲਿਟੀ ਦੇਖ ਲਈਏ ਨਾ ਜ਼ਿਆਦਾ ਮੈਂ ਖਰਚਾ ਕਰਕੇ ਕੀ ਫੈਦਾ
ਅੱਛਾ ਤਾਂ ਫਿਰ ਜ਼ਿਆਦਾ ਸਿਆਣੇ ਲੱਗ ਜਾਓ
ਨਹੀਂ ਸਿਆਣੇ ਦਾ ਕੋਈ ਨਹੀਂ ਹੈਗੇ
ਹਾਂ ਹੋਰ
ਬਸ ਠੀਕ ਹੀ ਆ ਹਮ
ਕੀ ਕਰ ਰਹੇ ਸੀ
ਕੁਛ ਨਹੀਂ ਜੀ ਬਸ ਹੋਰ ਕਰਨਾ ਕੀ ਹੈ ਫੈਸ਼ਨ ਰੀਲਸ ਦੇਖ ਰਹੀ ਸੀ
ਫੈਸ਼ਨ ਕਿਤੇ ਹੋਦੇ ਸੀ ਤਾਂ ਫਿਰ
ਹਾਂਜੀ ਐਕਚੁਲੀ ਮੇਰੀ ਸਿਸਟਰ ਨੇ ਵੀ ਹੁਣ ਕੋਲੇਜ ਜੁਆਇਨ ਕਰਨਾ ਨਾ
ਹਮ ਤਾਂਇ ਲੱਗਦਾ ਹੁਣ ਫੈਸ਼ਨਾਂ ਤੇ ਧਿਆਨ ਹੁੰਦਾ ਤੁਹਾਡਾ
ਨਹੀਂ ਜੀ ਪੜ੍ਹਾਈ ਤੇ ਵੀ ਹੈਗਾ ਸਾਰਾ ਧਿਆਨ
ਅੱਛਾ ਮਾਂ ਤਾਂ ਐਂਜ ਲਗਦਾ ਜਿਹੜਾ ਫੈਸ਼ਨ ਫੈਸ਼ਨ ਕਰ ਰਹੇ ਹੋ ਫੈਸ਼ਨ ਦਿੱਤੇ ਨਾ ਉਹ
ਨਹੀਂ ਜੇ ਤਾਂ ਇੱਕ ਹੁਣ ਟੋਪਿਕ ਹੁੰਦਾ ਹੁਣ ਜਿਵੇੈਂ ਤੁ ਉਹਨਾਂ ਦੀ ਪੜ੍ਹਾਈ ਦੀ ਗੱਲਾਂ ਦੱਸੀਆਂ ਤੁਾਨੂੰ ਸਮਝ ਨਹੀਂ ਲੱਗਣੀਆਂ ਫਿਰ ਤੋਂ ਪਤਾ ਇਹ ਕਿ ਇੱਕ ਕੋਮਨ ਟੋਪਿਕ ਕਰੀਏ ਜਿਤੇ ਆਪਾਂ ਗੱਲ ਕਰ ਸਕੀਏ ਨਾ
ਅੱਛਾ
ਜਿੱਥੇ ਤੁਸੀਂ ਕੁਛ ਬੋਲੋ ਜਿੱਥੇ ਮੈਂ ਕੁਛ ਬੋਲਾਂ ਐਦ ਤਾਂ ਹੋ ਨਹੀਂ ਸਕਦਾ ਕਿ ਸਿਰਫ ਮੈਂ ਹੀ ਬੋਲਦੀ ਰਵਾਂ
ਹਾਂ
ਹੁਣ ਜੇ ਮੈਂ ਤੁਹਾਨੂੰ ਆਪਦੀ ਪੜ੍ਹਾਈ ਬਾਰੇ ਦੱਸਣ ਲੱਗਾਂਗੀ ਤੁਹਾਨੂੰ ਸਮਾਂਝ ਹੀ ਨਹੀਂ ਲੱਗਣੀ ਤਾਂ ਕੀ ਫਾਇਦਾ
ਚੱਲ ਫੇਰ ਤਾਂ ਠੀਕ ਆ ਹੋਰ
ਹੋਰ ਕੁਛ ਜਿ ਨਾਲ ਦੀ ਨਾਲ ਕੁਸ਼ਚਨ ਸੋਲਵ ਕਰ ਰਹੀ ਹਾਂ ਉੱ ਅਤੇ
ਅੱਛਾ, ਕੁਛ ਜ਼ਿਆਦੇ ਨੀ ਹੋ ਗਿਆ-
ਨਹੀਂ ਜੀ, ਝੂਠ ਨੀ ਬੋਲ ਰਹੀ, ਸੱਚੀ ਬੋਲ ਰਹੀ ਹੁਣ ਇਹ ਖੋਲਿਆ ਮੈ ਪੜ੍ਹਨ ਵਾਸਤੇ ਵੀ ਕੰਮ!
ਅੱਛਾ-
ਹਾਂਜੀ, ਹੋਰ ਤੇ ਕੁਛ ਨਹੀਂ, ਬਸ ਵਿਹਲੇ-
ਹੋਰ ਤੁਸੀਂ ਕਿੰਨੇ ਭੈਣ ਭਾਈਆਂ- ਹੈਲੋ- ਹੈਲੋ- ਕਿੱਧਰ ਵਗਗੇ, ਹੈਲੋ ਹੈਲੋ- ਹੈਲੋ - ਆ ਚਲੇ- ਵਾਈ ਫਾਈ ਦਾ, ਅੱਛਾ- ਹੈਲੋ- ਹੈਲੋ ਹੈਲੋ ਅ ਅੱਛਾ ਹ ਹਮ